ਹੈਲੋ ਸਤਿ ਸ੍ਰੀ ਅਕਾਲ ਜੀ
ਹੋਰ ਕੀ ਹਾਲ ਨੇ
ਵਧੀਆ ਤੁਸੀਂ ਕਿੱਦਾਂ ਹੋ
ਤੁਹਾਡੀ ਨਾ ਆਵਾਜ਼ ਨਹੀਂ ਆ ਰਹੀ ਸਹੀ
ਹੁਣ ਹੁਣ ਠੀਕ ਹੈ।
ਹਾਂਜੀ ਹਾਂਜੀ ਹੁਣ ਠੀਕ ਹੈ ਹੋਰ ਕੀ ਹਾਲ ਚਾਲ ਨੇ
ਵਧੀਆ ਵਧੀਆ ਤੁਸੀਂ ਕਿੱਦਾਂ ਹੋ
ਅਸੀਂ ਵੀ ਵਧੀਆ ਹੋਰ ਕੀ ਕਰਦੇ ਪਏ ਸੀ।
ਬੱਸ ਕੁਝ ਨਹੀਂ ਹਜੇ ਰੋਟੀ ਰੋਟੀ ਖਾਈ ਸੀ ਬ੍ਰੇਕਫਾਸਟ ਕੀਤਾ ਸੀ ਹੁਣ ਬੈਠੇਏ ਸੀ ਬਸ
ਅੱਛਾ, - ਅੱਛਾ।
ਤੁਸੀਂ ਕਰ ਰਹੇ ਸੀ।
ਅਸੀਂ ਵੀ ਬਸ ਬ੍ਰੇਕਫਾਸਟ ਕਰਕੇ ਬੈਠੇ ਸੀ ਫ੍ਰਰੀ ਹੋ ਕੇ। ਘਰ ਦੇ ਕੰਮ ਸ਼ਾਮ ਕਰਕੇ।
ਅੱਛਾ ਬਣਾਇਆ ਸੀਗਾ ਬ੍ਰੇਕਫਾਸਟ
ਅਸੀਂ ਅੱਜ ਪੋਹਾ ਖਾਧਾ।
ਅੱਛਾ।
ਹਾਂਜੀ ਪੋਹਾ ਫਿਰ ਸਬਜ਼ੀ ਸੁਬਜੀ ਰੋਜ਼ ਖਾ ਖਾ ਕੇ ਬੜਾ ਬੋਰਿੰਗ ਲੱਗਦਾ। ਲੱਗਦਾ ਪਿਆ ਸੀ ਫਿਰ ਮੈਂ ਅੱਜ ਨਾ ਪੋਹਾ ਬਣਾ ਲਿਆ
ਅੱਛਾ।
ਪੋਹਾ ਵੈਸੇ ਵੀ ਹੈਲਦੀ ਹੈ ਤੇ ਜਲਦੀ ਵੀ ਬਣ ਜਾਂਦਾ ਹੈ। ਤੇ ਨਾਲੇ, ਹਾਂ ਨਾਲੇ ਸਭ ਖੁਸ਼ ਹੋ ਕੇ ਖਾ ਲੈਂਦੇ ਨੇ।
ਹੋਰ ਤੁਸੀਂ ਬਣਾਂਦੇ ਹੋ ਪੋਹਾ?
ਹਾਂ ਅਸੀਂ ਕਾਲ ਬਣਾਯਾ ਸੀ ਪੋਹਾ।
ਅੱਛਾ ਜੀ ਅੱਛਾ ਹਾਂ ਤੁਸੀਂ ਕੱਲ ਬਣਾਇਆ ਸੀ ਅਸੀ ਅੱਜ ਬਣਾਇਆ।
ਹਾਂ ਹਲਕਾ ਹੋ ਜਾਂਦਾ ਨਾ ਸਵੇਰੇ ਸਵੇਰੇ ਫਿਰ ਓਹਿਯੋ ਫਿਰ ਰੋਟੀ ਰੁਟੀ ਖਾਓ ਭਾਰੀ ਹੋ ਜਾਂਦੀਆਂ ਨੇ।
ਹੂੰ ਹਾਂਜੀ, ਹੋਰ ਮੌਸਮ ਕੈਸਾ ਹੈ?
ਸਾਡੇ ਇੱਧਰ ਮੌਸਮ ਬਾਰਿਸ਼ ਹੁੰਦੀ ਪੀ ਏ।
ਹੂੰ ਅੱਛਾ, ਅੱਛਾ ਸਾਡੇ ਵੀ ਬਾਰਿਸ਼ਾਂ ਲੱਗੀ ਦੀਆਂ ਦੋ ਤਿੰਨ ਦਿਨ ਹੋ ਗਏ ਨੇ।
ਅੱਛਾ, ਤੇ ਮੌਸਮ ਠੰਡਾ ਹੋ ਗਿਆ ਹੁਣ ਫਿਰ?
ਹਾਂਜੀ ਹਾਂ ਮੌਸਮ ਠੰਡਾ ਹੋ ਗਿਆ ਰਾਤੀ ਵੀ ਅਸੀਂ ਏਸੀ ਰਾਤੀ ਬੰਦ ਕਰਤਾ ਸੀ ਕਿਉਂਕਿ ਬਹੁਤ ਠੰਡਾ ਲੱਗਾ ਦਾ ਸੀ। ਤੇ, ਰਾਤੀ ਹਾਂ ਵੈਸੇ
ਪਹਿਲੇ ਦੇ ਪਹਿਲੇ ਦੇ ਧੁਪ ਦੇ ਬਾਅਦ ਬਾਰਿਸ਼ ਆਂਦੀ ਸੀ ਨਾ ਤੇ ਫਿਰ ਉਹ ਥੋੜਾ ਜਾ ਉਹ ਹੋ ਜਾਂਦਾ ਚਿਪ ਚਿਪਾ।
ਹਾਂ ਚਿਪ ਚਿਪਾ ਹੋ ਜਾਂਦਾ ਸੀ। ਪਰ ਜਦ ਹਜੇ ਦੋ ਤਿੰਨ ਦਿਨ ਤੋਂ ਮਤਲਬ ਕਿ ਪੱਖੇ ਥੱਲੇ ਵੀ ਅੱਛਾ ਲੱਗਦਾ ਪਯਾ ਵਧੀਆ।
ਹਾਂ ਹੁਣ ਠੀਕ ਲੱਗ ਰਿਹਾ ਪੱਖੇ ਥੱਲੇ ਐਵੇਂ ਨੀ ਗਰਮੀ ਲੱਗਦੀ ਪੀ ਅੱਜ।
ਹਾਂਜੀ ਹਾਂ, ਰਾਤੀ ਵੀ ਕਈਂ ਵਾਰੀ ਉਹ ਰਾਤੀ ਭਰ ਸਾਡੀ ਅਹ ਜਿਵੇਂ ਦੇਖੋ ਵੈਸੇ ਲਾਈਟ ਚਲੀ ਜਾਏ ਤੇ ਕਿੰਨੀ ਜ਼ਿਆਦਾ ਇੱਕਦਮ ਜਾਂਦੀ ਹੈ। ਪਰ ਕੱਲ੍ਹ ਰਾਤੀ ਮੌਸਮ ਤੇ ਰਾਤੀ ਲਾਈਟ ਚਲੀ ਗਈ ਤੇ ਏਸੀ ਬੰਦ ਹੋ ਗਿਆ ਸੀ ਤੇ ਪਰ ਪੱਖੇ ਥੱਲੇ ਵੀ ਠੀਕ ਲੱਗਾ ਵਾ
ਅੱਛਾ।
ਤੇ ਬਾਰਿਸ਼ ਦਾ ਮੌਸਮ ਵਧੀਆ ਵੀ ਲੱਗਦਾ ਹੈਗਾ, ਲੇਕਿਨ ਬਾਰਿਸ਼ ਦੇ ਮੌਸਮ ਚ ਇਹ ਬੇਕਾਰ ਗੱਲ ਲੱਗਦੀ ਏ ਕੱਪੜੇ ਕੁਪੜੇ ਨੀ ਸੁਕ ਤੇ ਹੈਗੇ ਹੁਣ ਮੈਂ ਅਹ ਪਰਸੋਂ ਵੀ ਸਾਡੇ ਸਿੱਲੇ ਸਿੱਲੇ ਕੱਪੜੇ ਪਏ ਦੇ ਹੈ ਨਾਲ ਦੇ ਔਰ ਅੱਜ ਜੋ ਧੋਏ ਨੇ ਉਹ ਵੀ ਸਾਰੇ ਕੀਤੇ ਨੇ ਤੇ ਉਹ ਫੇਰ ਦਿਮਾਗ ਖ਼ਰਾਬ ਹੋ ਜਾਂਦਾ। ਕੱਪੜੇ ਕਿੱਥੇ ਸਿਲਾਵਾਂਗੇ? ਕਿਥੇ ਸੁਕਾਵਾਂ ਔਰ ਉਹ ਫੇਰ ਗਿੱਲੇ ਗਿੱਲੇ ਕੱਪੜੇ ਪਾਓ ਤੇ ਉਹਦੇ ਚ ਸਮੈਲ ਵੀ ਆਉਂਦੀ ਹੈ।
ਹਮ ਇਹ ਤੇ ਹੈ ਪਰ ਮੇਰਾ ਥੋੜਾ ਅਲੱਗ ਹੈ ਮੇਰਾ, ਮੇਰਾ ਬਾਰਿਸ਼ ਮੈਨੂੰ ਬਾਰਿਸ਼ ਦਾ ਹੀ ਨਹੀਂ ਹੈਗਾ ਕਿਉਂਕਿ ਮੇਰਾ ਮੈਚ ਰੁਕ ਜਾਂਦਾ।
ਅੱਛਾ, ਅੱਛਾ ਇਸ ਕਰਕੇ ਤੁਹਾਨੂੰ ਪਸੰਦ ਨੀ।
ਮੈਂ ਮੈਚ ਬੁੱਕ ਕਰਨਾ ਸੀ ਗਰਾਊਂਡ ਬੁੱਕ ਉੱਧਰ ਸਾਡੇ ਇੱਧਰ ਹੈਗਾ ਪਾਰ ਇਦਰ ਅਕ ਗਰਾਂਉਡ ਹੈਗਾ ਮਤਲਬ ਅੱਛਾ ਵਧੀਆ ਉੱਥੇ ਗਰਾਉਂਡ ਬੁੱਕ ਕਰਨਾ ਸੀ ਮੈਂ ਉਹ ਕਹਿੰਦੇ ਕਿ ਬਾਰਿਸ਼- ਬਾਰਿਸ਼ ਹੋ ਜਾਏਗੀ, ਐਡਵਾਂਸ ਪੇਮੈਂਟ ਆਪਕਾ ਚਲਾ ਜਾਏਗਾ ਫਿਰ।
ਹੂ।
ਫਿਰ ਅਸੀਂ ਕਿਹਾ ਹੁਣ ਫਿਰ ਐਵੇਂ ਫਾਲਤੂ ਵਿੱਚ, ਉਹ ਚਲੇ ਨ ਜਾਨ ਪੈਸੇ ਪੁਸੇ ਓਹ ਚਲੇ ਨਾ ਜਾਣ। ਤੇ ਇਸ ਤੋਹ ਵਧੀਆ ਨਾ ਹੀ ਬੁੱਕ ਕਰੋ।
ਅੱਛਾ- ਅੱਛਾ
ਹਾਂਜੀ।
ਮੈਂ ਕਿਹਾ ਮੈਚ- ਮੂਚ ਨਹੀਂ ਹੋ ਪਾਂਦੇ, ਇਸ ਕਰ
ਹਾਂ।
ਹਾਂ, ਮੈਨੂੰ ਤਾਂ ਆਪੇ ਬਾਰਿਸ਼ ਵਧੀਆ ਨੀ ਥੋੜੀ ਦੇਰ ਦੀ ਬਾਰਿਸ਼ ਪੈਂਦੀ ਏ ਪਰ ਜਦੋਂ ਬਾਰਿਸ਼ ਲੱਗੀ ਰਹਿੰਦੀ ਹੈ, ਬਹੁਤ ਗੁੱਸਾ ਚੜਦਾ ਹੈ ਕਿ ਉਹ ਸਾਰਾ ਅਚ-ਚਿੱਕੜ ਵਾਲੇ ਪੈਰ ਆਂਦੇ ਆ ਘੱਰ ਚ ਫਿਰ ਉਹਦੇ ਬੱਚੇ ਹੁੰਦੇ ਛੋਟੇ ਉਹ ਇੰਨੇ ਜਮਸ ਬੈਕਟੀਰੀਆ ਆਂਦੇ ਪੈਰਾਂ ਦੇ। ਬੱਚੇ ਤੇ ਮੰਨਦੇ ਨੀ, ਉਹੀ ਗੰਦੇ ਚੱਪਲਾਂ ਅੰਦਰ ਲੈ ਏ ਗੰਦੇ ਪੈਰ ਦੇ ਨਾਲ ਬੈਡ ਤੇ ਆ ਜਾਂਦੇ ਨੇ, ਉਹ ਫਿਰ ਗੰਦਗੀ ਬੈਕਟੀਰੀਆ ਆ ਜਾਂਦੇ ਏ ਨਾ ਉਹ ਚੀਜ਼ ਮੈਨੂੰ ਬਹੁਤ ਜ਼ਿਆਦਾ ਇਰੀਟੇਟ ਕਰਦੀ ਏ ਔਰ
ਹੂੰ-ਹੂੰ।
ਸਿੱਲੇ-ਸਿੱਲੇ ਕੱਪੜੇ ਨੀ ਸਮਝ ਆਦਾ ਮੈਂ ਕਿੱਥੇ ਫੈਲਾਵਾ ਮੈ ਕਿਵੇਂ ਸੁਕਾਾਵਾਂ ਧੁੱਪ ਚ ਇਹ ਤੇ ਹੁੰਦਾ ਨਾ ਕਿ ਇਕਦਮ ਕੱਪੜੇ ਵਧੀਆ, ਇਕਦਮ ਆੱਠਰ ਜਾਂਦੇ ਨੇ। ਲੇਕਿਨ ਧੂੱਪ ਹੋਰ
ਧੂੱਪ ਹੋਰ ਵੀ ਵਿੱਚ ਪਸੀਨੋ- ਪਸੀਨੇ ਹੋ ਜਾਂਦੇ ਨੇ।
ਤੇ ਮਤਲਬ ਇਹਦੇ ਇਹਦੇ ਨਾਲ ਇਹ ਚੀਜ਼ ਦੇਖੀ ਏ ਕਿ ਇਨਸਾਨ ਨੂੰ ਨਾ ਕਿਸੀ ਚੀਜ, ਕਿਸੀ ਪਾਸੇ ਵੀ ਚੈਣ ਨੀ ਹੈਗਾ ਮੀਰਾ ਰੱਬ ਧੁੱਪ ਦਿੰਦਾ ਐ, ਤੇ ਸਾਨੂੰ ਉਹ ਲੱਗਦੀ ਏ, ਲੇਕਿਨ ਕੱਪੜਿਆਂ ਲਈ ਵਧੀਆ। ਤੇ ਲੇਕਿਨ ਬਾਰਿਸ਼ ਤੇ ਚਲੋ ਊਂਂਜ ਮੌਸਮ ਧੁੱਪ ਤੋਂ ਰਾਹਤ। ਚਿਲਦੀ ਹੈ ਲੇਕਿਨ ਹੈ, ਚਿੱਕ-ਚਿੱਕ ਔਰ ਕਪੜੇ- ਕੁਪੜੇ ਨੀ ਸੁਕਦੇ। ਤੇ ਮਤਲਬ ਜਿਵੇਂ ਕਹਿੰਦੇ ਨੇ- ਨਾ ਹਰ ਚੀਜ਼, ਹਰ ਉਹ ਪਹਿਲ ਦੇ ਨੇ ਕਿ ਵਧੀਆ ਵੀ ਔਰ ਬੇਕਾਰ ਵੀ, ਯਾ ਹਰ ਚੀਜ਼ ਦੇਖੋ ਦੌ ਟਾਈਡ ਹੁੰਦੀਆਂ ਨੇ ਸੇ ਮਜ ਦੋ ਕਿ ਹੁਣ ਇਹ ਮੌਸਮ ਲਲੋ ਤੇ ਦੋ ਸਾਡੇ ਸਾਈਡ ਚਲਦਿਆਂ ਵਧੀਆ ਵੀ ਲੱਗਦਾ ਹੈ ਪਰ ਉਹ ਕੁੱਛ ਨੁਕਸਾਨ ਵੀ ਹੁੰਦੇ ਐ। ਤੇ ਦੂਜੇ ਪਾਸੇ ਮੌਸਮ ਜੋ ਵਧੀਆ ਨਹੀਂ ਲੱਗਦਾ ਉਹਦੇ ਕੁੱਛ ਫਾਇਦੇ ਵੀ ਹੁੰਦੇ।
ਹੂੰ।
ਮਤਲਬ ਹਰ ਇੱਕ ਇਸ ਕਰਕੇ ਅਸੀਂ ਕਦੀ ਵੀ ਕੀ ਚੀਜ਼ ਇਹ ਨਾ, ਏਹ ਚੀਜ਼ ਸਹੀ ਔਰ ਇਹ ਗਲਤ ਹੈ। ਕਿਉਂਕਿ ਹਰ ਚੀਜ਼ ਦੇ ਫਾਇਦੇ ਵੀ ਹੁੰਦੇ ਨੇ, ਤੇ ਹਰ ਚੀਜ਼ ਦੇ ਨੁਕ ਸਾਨ ਵੀ ਹੁੰਦੇ, ਨੇ ਬਿਲਕੁੱਲ ਹੋਰ ਦੇਖੋ, ਸਾਡੇ ਉੱਧਰ ਬਾਹਰ ਨਾ ਅ ਬੱਦਲਾਂ ਦੀ ਆਵਾਜ਼ ਆਂਦੀ ਪਈ ਬੜੀ ਗਰਜਨ ਦੀ।
ਔਰ ਲੱਗਦਾ ਪਿਆ ਕਿ ਇਹ ਪੂਰਾ ਦਿਨ ਰੁਕਣਾ ਨੀ ਏ।
ਸਾਡੇ ਇੱਧਰ ਪਾਣੀ ਭਰ ਜਾਂਦਾ ਬਾਰਿਸ਼ ਆਂਦੀ ਏਈ ਤੇ ਪੂਰੇ ਸੜਕ- ਸੜਕ ਪਾਣੀ ਹੋ ਜਾਂਦਾ। ਕਿਉਂਕਿ ਨਾਲੀਆਂ ਹਾਂ ਉੱਪਰ- ਉੱਪਰ ਤੱਕ ਆਈਆਂ ਦੀਆਂ ਨੇ ਨਾ ਫੇਰ ਓ ਪਾਣੀ ਭਰ ਜਾਂਦਾ ਏ ਸਾਰਾ, ਉਹ ਫਿਰ ਗੰਦਾ ਪਾਣੀ ਘੱਰ ਵਿੱਚ ਆ ਜਾਂਦਾ ਏ ਫੇਰ ਉਹਨੂੰ ਸਾਫ਼ ਕਰੋ।
ਹੂੰ-ਹੂੰ ਉਹੀ ਤੇ ਗੰਦਾ ਲੱਗਦਾ ਫੇਰ, ਪਾਣੀ ਗੰਦੇ ਪਾਣੀ। ਆਂਦੇ ਨੇ ਅ ਗੰਦਗੀ ਲੱਗਦੀ ਹੈ ਇਸਰ੍ਹਾਂ ਘੱਰ ਤਾਂ ਹੀ, ਤਾਂ ਹੀ ਘਰ ਚ ਬਾਰਿਸ਼ ਵਧਿਆਂ ਨੀ ਲੱਗਦੀ ਔਰ ਉਪਰੋ ਦੇਖੋ ਬਾਰਿਸ਼ਾ ਜਦੋਂ ਆਂਦੀਆਂ ਨੇ ਹੁਣ ਤੁਸੀਂ ਨਿਊਜ਼ ਚੈਨਲ ਲਗਾ ਕੇ ਦੇਖੋ। ਸਾਰੇ ਪਾਸੇ, ਮਤਲਬ ਬਾਰਿ- ਬਾਰਿਸ਼ ਮੋਨਸੂਨ ਬੋਮਬੇ, ਦਿੱਲੀ, ਨੋਇਡਾ ਪਰ ਗੁੜਗਾਓ
ਲੈਡੰ ਸਲਾਇਡਿੰਗ ਵੀ ਤੇ ਹੁੰਦੀ ਪਇਏ। ਓੱਧਰ ਦੀ ਸਾਈਡ ਪਾੜਾ ਤੇ।
ਹਾਂਜੀ, ਉਹੀ ਨਾ ਮਤਲਬ
ਜਦੋਂ ਐ ਬਾਰਸ਼ਾਂ ਸ਼ੁਰੂ ਹੁੰਦੀਆਂ ਨੇ, ਤੇ ਫੇਰ ਕਿੰਨੀ ਪਰੇਸ਼ਾਨੀਆਂ ਆ ਜਾਂਦੀਆਂ ਨੇ ਚਾਰੋ ਪਾ ਤੇ ਪਾਣੀ-ਪਾਣੀ ਹੋਇਆ ਰਹਿੰਦਾ। ਬਾੜ ਆ ਜਾਂਦੀਆਂ ਨੇ, ਔਰ ਪਾੜੀ ਜਗ੍ਹਾ ਤੇ ਲੈਂਡਸਲਾਈਡ ਹੋਨਾ। ਤੇ ਮਕਾਨ-ਮਕੂਨ ਅ, ਕੱਲ ਵੀ ਮੈਂ ਦੇਖੀ ਵੀ ਸੀ, ਉੱਧਰ ਹਿਮਾਚਲ ਚ‌ ਅ ਮਕਾਨ ਟੈ ਗੇ ਲੋਗਾਂ ਦੇ, ਪੂਰੇ ਦੇ ਪੂਰੇ ਮਕਾਨ। ਏਸ ਤਰ੍ਹਾਂ, ਜਿਵੇਂ ਔ ਜਿਵੇਂ ਉਹ ਹੁੰਦਾ ਨਾ ਰੇਤ ਦਾ ਇੱਕਦਮ ਟੈ
ਤੇ ਔਹ ਤੇ, ਔਹ ਤੇ, ਹਰ ਸਾਲ ਦਾ ਈ ਏ, ਔ ਤੇ ਜੇ ਤੁਸੀਂ ਥੱਲੇ ਈ ਤੁਸੀਂ ਕੱਟੀ ਜਾਓਗੇ, ਪਾੜਾਂ ਨੂੰ ਫੇਰ ਤੇ ਐ ਹੋਏਗਾ ਈ, ਥੱਲੇ ਦਾ ਕਿਉਂ ਸਰਵਿਸ ਦੱਸਿਆ ਨੀ, ਤੇ ਹੁਣ ਉੱਪਰ ਬਾਰਿਸ਼ ਪੈਂਦੀ ਵੀ ਏ, ਹੋਰ ਨਵੀ ਹੁੰਦੀ ਵੀ ਔ, ਚੱਲਿਆ ਜਾਂਦਾ।
ਹੂੰ, ਬਿਲਕੁਲ-ਬਿਲਕੁਲ। ਔਰ ਲੈਂਡਸਲਾਈਡਸ ਵੀ ਕਿੰਨੀ ਹੁੰਦੀ ਏ, ਤੇ ਲੋਕ ਪਹਾੜੀ ਜਗ੍ਹਾਂ ਤੇ ਅ ਘੁੰਮਣ ਜਾਂਦੇ ਐ ਲੋਕ, ਤੇ ਤਾਂ ਵੀ ਕਿੰਨਾ ਦਿੱਕਤ ਹੁੰਦੀ ਏ, ਡਰ ਲੱਗਦਾ ਏ। ਕਿਤੇ ਵੀ ਲੈਂਡਸਲਾਈਡ ਨਾ ਹੋ ਜਾਏ, ਯਾ ਜ਼ਮੀਨ ਫਟ ਜਾਂਦੀ।
ਸਾਡੇ ਏਥੋਂ ਦੇ ਹੁਣੇ ਜੱਥਾ ਜਾਣ ਲੱਗਾ ਸੀ, ਹੇਮਕੁੰਟ ਸੈਬ ਦਾ।
ਹੂੰ,
ਔਹ ਕੈਂਸਲ ਹੋ ਗਿਆ, ਕਿਉਂਕਿ ਉੱਪਰ ਲੈਂਡ ਸਲਾਈਡਿੰਗ ਹੋ ਗਈ ਏ, ਫਿਰ ਹੁਨ ਔਹ ਇੱਕ ਮਹੀਨੇ ਬਾਅਦ ਜਾਏਂਗੇ।
ਹੂੰ, ਔਹੀ ਕੀ ਐ, ਅੱਜ ਚ ਤੇ ਐ ਪਾਣੀ ਚ ਖੇਤ ਜਾਂਦੇ ਹੋਏ ਵੀ ਬਹੁਤ
ਹੂੰ,
ਬਾਕੀ ਬਾੜ ਵਗੈਰਾ ਕਿੰਨੀ, ਮੈਨੂੰ ਤਾਂ ਪਿਛਲੇ ਸਾਲ ਦਾ ਵੀ ਨੀ ਭੁੱਲ ਰਿਆ। ਪੰਜਾਬ ਚ, ਜੰਮੂ ਚ ਹੋ ਰੇ।
ਹਾਂ, ਪੰਜਾਬ ਚ ਬੜੀ ਬੁਲੀ ਹਾਲਤ ਹੋਈ ਸੀ।
ਹਾਂਜੀ, ਬੋਤ ਜ਼ਾਦਾ ਬਾੜ ਆਈ ਥੀ, ਪਿਛਲੇ ਸਾਲ ਪੰਜਾਬ ਪੂਰਾ ਡੁੱਬ ਗਿਆ ਸੀ।
ਪਿਛਲੇ ਸਾਲ ਦੀ ਚੀਜ਼ਾਂ ਯਾਦ ਆ ਰਈਆਂ ਨੇ, ਤੇ ਡਰ ਲੱਗਦਾ ਕੀ ਵਾਏਗੁਰੂ ਸਾਲ ਸਭ ਮੇਹਰ ਰੱਖੇ।
ਹੂੰ।
ਪਿਛਲੇ ਸਾਲ ਦੇਖਿਆ ਸੀ, ਅ ਖ਼ਬਰਾਂ ਦੇਖੀਆਂ ਨੀ ਜਾਂਦੀਆਂ ਸੀ, ਲੋਕ ਰੋਂਦੇ ਹੋਏ, ਸਭ-ਸਭ ਤਬਾਹ ਹੋ ਗਿਆ ਸੀ, ਲੋਗਾਂ ਦਾ।
ਹੂੰ।
ਤਾਂ ਕਰਕੇ ਨਾ, ਮੈਨੂੰ ਬਾਰਸ਼ਾਂ ਵੀ ਵਧੀਆ ਨੀ ਲੱਗਦੀਆਂ ਹੈਗੀਆਂ।
ਹੂੰ, ਇਹ ਤੇ ਹੈ। ਕੁੁਝ ਸਿੰਗਰ ਨੇ, ਸਿੰਗਰਾਂ ਨੇ ਬੜਾ ਮਦਦ ਕੀਤੀ ਸੀ, ਪੰਜਾਬ ਨੂੰ।
ਹਾਂਜੀ-ਹਾਂਜੀ, ਕਾਫ਼ੀ ਮਦਦ ਕੀਤੀ ਸੀ, ਸਿੰਗਰ ਦਿਲਜੀਤ ਦੋਸਾਂਝ ਨੇ ਕਾਫ਼ੀ ਕੀਤੀ। ਹੋਰ ਉਹਨਾਂ ਨੇ, ਅ ਸੋ ਔ ਹੈ ਨਾ, ਸੋਨੂੰ ਸੂਦ।
ਹਾਂ, ਸੋਨੂੰ ਸੂਦ ਦੀ।
ਵੈਸੇ ਉਹ ਵੀ ਮੈਂ ਦੇਖਿਆ ਸੋਨੂੰ ਸੂਦ, ਜੋ ਐਕਟਰ ਐ, ਉਹ ਕਾਫ਼ੀ ਹੈਲਪ ਕਰਦਾ, ਜਦੋਂ ਵੀ ਐਵੇਂ ਦੀ ਟ੍ਰੈਜਡੀ ਹੋ ਜਾਂਦੀ ਏ ਨਾ, ਤੇ ਉਹ ਅੱਗੇ ਆਂਦਾ, ਔਰ ਹੈਲਪ ਕਰਦਾ ਲੋਗਾਂ ਦੀ।
ਹੁਣ ਤੇ ਸਭ ਕਰਨ ਲੱਗ ਗਏ ਨੇ, ਹੁਣ ਤੇ ਮਤਲਬ ਐਈਓ ਅੱਗੇ ਵੱਧ ਗਏ ਨੇ ਸਾਰੇ ਸਿੰਗਰ ਵਗੈਰਾ, ਦਲਜੀਤ ਦੋਸਾਂਝ ਵੀ ਕਰਦਾ, ਕਰਨ ਔਜਲਾ ਨੇ ਵੀ ਕੀਤੀ ਸੀ ਪਿੱਛੇ।
ਹਾਂਜੀ। ਦਿਲਜੀਤ ਦੁਸਾਂਝ ਵੀ ਕਾਫੀ ਹੈਲਪ ਕਰਦੇ ਆ, ਉਹਨੇ ਤੇ ਵੈਸੇ ਵੀ ਆਪਣੀ ਅਹ ਅ ਆਂਦੇ ਅ ਕਿਤੀ ਹੈਲਪ, ਉਹਦੇ ਫਾਊਂਡੇਸ਼ਨ ਦਾ ਨਾਮ ਏ ਸਾਂਝ ਕਰਕੇ ਸ਼ਾਇਦ ਕੁਛ ਨਾ ਹੋਇਆ ਵਾ, ਹਾਂ ਉਹਦਾ ਪਤਾ ਕੁਛ ਏਦਾਂ ਦਾ ਹੀ ਨਾਮ ਐ ਉਹਦਾ, ਸਾਂਝ ਕਰਕੇ।
ਅੱਛਾ।
ਤੇ ਪਿਛਲੀ ਵਾਰ ਵੀ ਖਾਲਸਾ ਐਡ ਵਾਲਿਆਂ ਦੇ ਨਾਲ ਮਿਲ ਕੇ ਉਹਨਾਂ ਨੇ ਮਤਲਬ ਸਾਰਾ ਹੀ ਉਹ ਪੰਜਾਬ ਦੇ, ਜੋ ਜਿੰਨੇ ਵੀ ਬਾੜ ਦੇ ਇਲਾਕੇ ਕੇ ਸੀ ਨਾ, ਉੱਥੇ ਬਹੁਤ ਜ਼ਾਦਾ ਹੈਲਪ ਕੀਤੀ ਐ।
ਹੂੰ,
ਹੋਰ ਦੱਸੋ ਤੁਹਾਡੇ ਏਰੀਆ ਚ ਤੇ ਸੇਫ ਏ, ਉੱਧਰ ਤੇ ਨੀ ਪਾਣੀ ਸ਼ਾਣੀ ਆਣ ਦਾ ਕੋਈ ਖ਼ਤਰਾ।
ਕਿੱਧਰ?
ਗੰਗਾ ਦਾ ਪਾਣੀ ਆ ਜਾਂਦਾ ਨਾ।
ਆ ਜਾਂਦਾ ਹੈ ਇੱਧਰ ਇੱਧਰ ਸਾਡੇ ਕੋਲ ਹੀ ਗੰਗਾ ਹੈਗੀ ਹੈ ਨਾ ਤੇ ਕਈ ਵਾਰ ਅਗਰ ਜ਼ਿਆਦਾ ਪਿਛਲੀ ਵਾਰ ਕੁਛ ਸਾਲ ਪਹਿਲੇ ਔਨਾਂ ਨੇ ਪਾਣੀ ਛੱਡਤਾ ਸੀ। ਤੇ ਫਿਰ ਔਦਾਂ ਈ ਸਾਈਡ ਸਾਰਾ ਪਾਣੀ-ਪਾਣੀ ਹੋ ਗਿਆ ਸੀ। ਸਾਡੇ ਕੋਲ ਈ ਐ ਗੰਗਾ ਪਿੱਛੇ ਈ ਐ, ਮਤਲਬ
ਅੱਛਾ।
ਹਾਂਜੀ ਤੇ ਸਾਰਾ ਪਾਣੀ-ਪਾਣੀ ਹੋ ਗਿਆ ਸੀ।
ਹਾਂਜੀ। ਉਹੀ ਤੇ
ਮੰਦਰ ਵੀ ਡੁੱਬਿਆ ਸੀ ਉੱਥੇ ਕੋਲ ਮੰਦਿਰ ਹੈਗਾ ਉਹ ਵੀ ਡੁੱਬਿਆ ਸੀ।
ਕਿ ਉਹ ਫਿਰ ਸਾਰਾ ਪਾਣੀ ਵੈਸੇ ਹੀ ਬਾਰਿਸ਼ਾਂ ਦਾ ਹੁੰਦਾ ਨਾਲ ਛੱਡ ਦਿੰਦੇ ਨੇ ਤੇ ਉਹ ਸਾਰਾ ਪਾਣੀ-ਪਾਣੀ ਹੋ ਜਾਂਦਾ ਫਿਰ
ਹਾਂ
ਲੋਕਾਂ ਦੇ ਘਰ-ਘਰਾਂ ਚ ਪਾਣੀ ਆ ਜਾਂਦਾ ਹੈ ਔਰ ਪੰਜਾਬ ਚ ਵੀ ਤੇ ਇਹੀ ਹੋਇਆ ਕਿ ਏਹ ਬਾਰਿਸ਼ਾਂ ਤੇ ਆ ਹੀ ਰਹੀਆਂ। ਪਰ ਨਾਲ ਉਹਨਾਂ ਨੇ ਪਾਣੀ ਟਾਈਮ ਤੇ ਛੱਡ ਦੇ ਸੀ।
ਜਿਹਦੇ ਕਰਕੇ ਪੂਰੇ ਸਾਰੇ ਪੰਜਾਬ ਪਿੰਡ ਸਾਰੇ ਪਾਣੀ ਵਿੱਚ ਡੁੱਬਦੇ ਸੀ। ਚਲੋ ਜੀ ਮੈਂ ਨਾ ਤੁਹਾਡੇ ਨਾਲ ਬਾਅਦ ਚ ਕਰਾਂਗੀ ਗੱਲ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ